ਕਿ?
ਹਾਂਜੀ,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
ਹੋਰ ਆਪ ਕਿਸ ਤਰ੍ਹਾਂ ਹੋ? ਅਸੀਂ ਵਧੀਆ ਹੈ ਗਏ ਹਾਂ, ਤੁਸੀਂ ਸੁਣਾਓ। ਚਲੋ ਜੀ ਚ, ਚੰਗੀ ਗੱਲ ਹੈ ਜੀ।
ਹਾਂਜੀ, ਤੋੜ।
ਔਰ ਆਪ ਜੀ ਕਿਸ ਤਰ੍ਹਾਂ ਦਾ ਦਿਨ ਜਾ ਰਿਹੇ ਨੇ।
ਦਿਨ ਤਾਂ ਤੁਹਾਨੂੰ ਪਤਾ ਗਰਮੀਆਂ ਦੇ ਕਿਸ ਤਰ੍ਹਾਂ ਜਾਂਦੇ ਨੇ ਗਰਮੀ ਵਧੀ
ਗਰਮੀ ਇਸ ਬਾਰ ਬਹੁਤ ਜ਼ਿਆਦਾ ਪੈਦੀ ਪਈ ਹੈ।
ਵੱਧਦੀ ਜਾ ਰਹੀ ਹੈ ਹੁਣ ਨਾ, ਬਾਰਿਸ਼ ਹੁੰਦੀ ਹੈ ਤਾਂ ਹੁੰਮਸ ਹੋ ਜਾਂਦਾ ਹੋਰ।
ਬਹੁਤ ਜ਼ਿਆਦਾ ਗਰਮੀ ਪੈ ਰਹੀ ਹੈ ਇਸ ਬਾਰੇ ਮੈਨੂੰ ਲਗ
ਹਰ ਵਾਰੀ ਇਸ ਤਰ੍ਹਾਂ ਲੱਗਦਾ ਸਾਨੂੰ ਕਿ ਗਰਮੀ ਜ਼ਿਆਦਾ ਪੈਂਦੀ ਪਈ ਹੈ ਮੌਸਮ ਤੋਂ ਆਪਣੇ ਹਿਸਾਬ ਨਾਲ ਜਿਸ ਜੋ ਉਹਦਾ ਚਾਰ ਰੀਤੂਵਾਂ ਦਾ ਹਿਸਾਬ- ਕਿਤਾਬ ਹੋਗਾ ਹੈ ਉਹਦੇ ਨਾਲ ਹੀ ਉਹ ਚੀਜ਼ਾਂ ਚੱਲਦੀਆਂ ਨੇ। ਲੇਕਿਨ ਸਾਨੂੰ
ਦੇਖੋ ਜੀ ਮੌਸਮ ਵੀ ਅੱਜ-ਕੱਲ੍ਹ ਡਿਪੈਂਡ ਕਰਦਾ ਪਿਆ ਕਿ ਲੋਕ ਜਿਹੜੀਆਂ ਲੜਾਈਆਂ ਚੱਲਦੀਆਂ ਪਈਆਂ ਨੇ ਦੇਸ਼ਾਂ ਦੀਆਂ ਆਪਸ ਵਿੱਚ ਉਹ
ਕਹਿੰਦੀ ਸੀ।
ਅਲਗ-ਅਲਗ ਪਰਮਣੂ ਬਮ ਜਿਤਨਾ
ਪਰਮਾਣੂ ਬੰਬ ਹੋ ਗਏ ਸਭ ਦੇ ਕੋਲ ਗੱਡੀਆਂ ਹੋ ਗਈਆਂ, ਗੱਡੀਆਂ ਚ ਏਸੀ ਹੋ ਗਏ ਹੁਣ ਉਹ। ਜਿਹੜੀ ਏਅਰ ਹੈ ਜੋ ਅੰਦਰ ਠੰਡ-ਠੰਡਾ ਕਰਨਾ ਹੈ ਔਰ ਬਾਹਰ ਗਰਮ ਬਾਹਰ ਗਰਮ ਹਵਾ ਸੁੱਟਣੀ ਹੈ ਤਾਂ ਉਹਦੇ ਚਿਰ ਤਕ ਕੀ ਹੋਏਗਾ ਫਿਰ ਪੋਲੀਿਓ ਏ ਫੇਰ ਏ ਵਾਤਾਵਰਨ ਚ ਤਾਂ ਫੈਲੇਗਾ ਫੇਿਰ ਸਾਰਾ ਕੁਛ। ਉਹ ਤਾਂ ਕਰਕੇ ਉਹ ਗਰਮੀ ਜ਼ਿਆਦਾ ਵੱਧਦੀ ਪਈ ਹੈ।
ਉਹੀ ਪਰ ਐਸ ਐਸ ਗਲ ਨੂੰ ਸਮਝਦਾ ਕੌਣ ਹੈ। ਨਾ ਉਹਨਾਂ ਲੋਕਾਂ ਨੂੰ ਥੋੜੀ ਸਮਝ ਰੱਖਣੀ ਚਾਹੀਦੀ ਕਿ ਅਸੀਂ ਕਿਸ।
ਜੇ ਲੋਕ। ਲੋਕੀ ਸਮਝ ਰੱਖ ਰੱਖਣ ਲੱਗ ਜਾਣ ਨਾ ਤੇ ਸਾਰੇ ਇੱਕੋ ਵਰਗੇ ਹੋ ਜਾਣ। ਦੁਨੀਆਂ ਬੜੀ ਚੰਗੀ ਹੋ ਜਾਏ ਇਹੀਓ ਤਾਂ ਗੱਲ ਹੈਗੀ ਹੈ। ਦੁਨੀਆਂ ਚੰਗੀ ਇਸੇ ਵਾਸਤੇ ਨੀ ਹੈਗੀ ਕਿਉਂਕਿ ਸਾਰੀ ਦੁਨੀਆਂ ਇੱਕੋ ਵਰਗੀ ਨੀ ਹੈਗੀ ਹੈ। ਸਾਰੇ ਇੱਕ ਇੱਕ ਵਰਗੀ ਸੋਚ ਨੀ ਹੈਗੀ ਹੈ। ਤੇ ਇੱਕ ਨੇ ਗਈ ਦੂਜੇ ਨੇ ਮੰਨੀ ਦੋਨੋ ਹੋ ਗਏ ਮਹਾਂ ਗਿਆਨੀ ਵਾਲੀ ਕਹਾਵਤ ਤੁਸੀਂ।
ਹੂ ਇਹ ਤਾਂ ਹਾਂਜੀ ਹਾਂਜੀ ਸਾਡੇ। ਘਰ ਬੋਲਦੇ ਸੀਗੇ ਡੈਡੀ
ਹਗੀ ਹੈ ਨਾ ਏ ਵਾਲੀ ਕਹਾਵਤ ਉਸ ਰਾਈ ਵਾਲੀ ਓ ਓ ਉਹੀਓ।
ਤਾਂ ਦੇਖਿਓ ਦੇਖੋ ਸਾਰੀਆਂ ਕਹਾਵਤਾਂ ਜਿਹੜੀਆਂ ਕਹੀਆਂ ਗਈਆਂ ਨੇ ਸਭ।
ਬਿਲਕੁਲ ਠੀਕ ਹੈਗੀਆਂ ਨੇ ਉਸ ਹਿਸਾਬ ਨਾਲ ਠੀਕ ਹੈਗੀਆਂ ਨੇ ਉਹ ਗੱਲਾਂ। ਉਹਨਾਂ ਦਾ ਮਰਮ ਗਲ ਗਲਦੀ। ਕਹਿੰਦੀ ਨਾ ਕੀਮਤ ਬਾਅਦ ਚ ਪਤਾ ਚੱਲਦੀ ਹੈ ਜਾਂ ਤੁਹਾਡੇ ਤੇ ਕੋਈ। ਕਲ ਤੁਹਾਡੇ ਨਾਲ ਕੁਛ ਇਸ ਤਰ੍ਹਾਂ ਦਾ ਐਕਸਪੀਰੀਅੰਸ ਹੁੰਦਾ ਹੈ। ਜਾ ਫਿਰ ਕੋਈ ਇਸ ਤਰ੍ਹਾਂ ਦਾ ਹੀ। ਗੱਲ ਹੁੰਦੀ ਹੈ ਤਾਂ ਫਿਰ ਬੰਦੇ ਨੂੰ ਲੱਗਦਾ ਹਾਂ ਬਈ ਉਹ ਉਹ ਵਾਲੀ ਗੱਲ ਠੀਕ ਹੈਗੀ ਸੀ। ਗਰਮੀ ਗਲਤ ਨਹੀਂ ਹੈਗੀ ਲੇਕਿਨ ਜਿਹੜਾ ਗਰਮੀ ਦਾ ਵਾਤਾਵਰਨ ਚ ਅਸ਼ੁੱਧੀਆਂ ਫੈਲ ਰਹੀਆਂ ਨੇ ਨਾ ਉਹ ਗ਼ਲਤ ਹੈਗੀਆਂ ਨੇ ਹਰੇਕ ਬੰਦੇ ਦੇ ਘਰ ਚਾਰ ਚਾਰ ਏਸੀ
ਹੂ ਇਹ ਤਾਂ ਤੁਸੀਂ ਬਹੁਤ ਵਧੀਆ ਗੱਲ ਕੀਤੀ ਹੈ ਕਿ
ਲੋਕੀ ਇਹ ਚੀਜ਼ਾਂ ਸੋਚਦੇ ਨੀ ਨੇ ਨਾ ਕਿ ਅਸੀਂ ਕੀ ਖੁਦ ਡੀ ਫੋਲਟ ਕੀ ਕੀ ਕਰਦੇ ਪਏ ਹਾਂ। ਉਹ ਡਿਫੋਲਟਰ ਚੀਜ਼ਾਂ ਨਹੀਂ ਸਮਝਦੇ ਨੇ ਪਰ ਉਹਨੂੰ ਸਾਰਾ ਉਹਨਾਂ ਨੂੰ ਨਾ ਰੱਬ ਤੋਂ ਦਿੱਤੀਆਂ ਹੋਈਆਂ ਵੀ ਨਾ ਸਾਰੀਆਂ ਚੀਜ਼ਾਂ ਕਈ ਜਾਣਗੇ ਆਪਣੀਆਂ ਕਰਨੀਆਂ ਨੂੰ ਦੇਖਦੇ ਪਏ ਕਿ ਅਸੀਂ ਕੀ ਕੀ ਇਹਨਾਂ ਗਲਤ ਹੈਲੋ
ਉਹ ਥਾਂ ਬੈਠਾ ਹੀ ਦੇਣ ਵਾਸਤੇ ਹੈ ਕੋਈ ਮੰਗ ਹਾਂਜੀ ਆਵਾਜ਼ ਆ ਰਹੀ ਹੈ ਤੁਹਾਨੂੰ ਹੈਲੋ ਹੈਲੋ
ਹੈਲੋ
ਆਵਾਜ਼ ਆ ਰਹੀ ਹੈ ਤੁਹਾਨੂੰ ਮੇਰੀ
ਹੈਲੋ ਭੈਣ ਜੀ ਤੁਹਾਨੂੰ ਮੇਰੀ ਆਵਾਜ਼ ਆ ਰਹੀ ਹੈ।
ਹਾਂਜੀ ਮੈਨੂੰ ਤਾਂ ਪੂਰੀ ਕਲੀਅਰ ਆ ਰਹੀ ਹੈ।
ਅੱਛਾ -ਅੱਛਾ ਫਿਰ ਕੀ ਕਹਿੰਦੇ ਵੇ ਫਿਰ ਤੁਸੀਂ ਚਲੀ ਗਈ ਸੀ ਵਿੱਚ ਫਰਾ।
ਅੱਛਾ ਜੀ ਅੱਛਾ ਜੀ ਹੁਣ ਆ ਰਹੀ ਹੈਨਾ।
ਹਾਂਜੀ ਹਾਂਜੀ ਬਿਲਕੁਲ ਕਲੀਅਰ ਹੈ।
ਮੈਂ ਉਹੀਓ ਕਹਿੰਦੀ ਪਈ ਸੀ ਮੈਂ ਕਿਹਾ ਜੇ ਸਾਰੇ ਹੱਥਾਂ ਦੀ ਜਿਸ ਤਰ੍ਹਾਂ ਪੰਜਾਂ ਉਂਗਲੀਆਂ ਬਰਾਬਰ ਨੀ ਹੈਗੀਆਂ ਨੇ। ਜੇ ਮੈਂ ਤੁਹਾਨੂੰ ਕੋਈ ਗੱਲ ਕਹੀ ਤੁਸੀਂ ਮੰਨੀ ਨਹੀਂ ਤਾਂ ਫਿਰ ਮੈਂ ਵੀ ਵੱਡੇ ਪਿਓ ਦੀ ਤਾਂ ਤੁਸੀਂ ਵੀ ਵੱਡੇ ਪਿਓ ਦੀ। ਉਹ ਵਾਲੀ ਗੱਲ ਹੋ ਗਈ ਨਾ ਮੈਂ ਵੀ ਵੱਡੇ ਪਿਓ ਦੀ ਧੀ ਆ ਜੀ ਤੁਸੀਂ ਵੀ ਵੱਡੇ ਪਿਓ ਦੀ ਧੀਓ ਜੀ ਜੇ ਅਸੀਂ ਦੋਨਾਂ ਹੀ ਹੁਣ ਅਸੀਂ ਕਿੰਨੇ ਨਾ ਪਿਆਰ ਨਾਲ ਗੱਲ ਕਰਦੇ ਪਏ ਆ ਚਲੋ ਅਗਰ ਜੇ ਕੋਈ ਕਿਸੇ ਨਾਲ ਕੋਈ ਗੱਲ ਸਮਝ ਵੀ ਨੀ ਆਉਂਦੀ ਹੈ। ਤਾਂ ਵੀ ਤੁਸੀਂ ਬੜੇ ਪਿਆਰ ਨਾਲ ਉਹਨੂੰ ਕਹੋ ਜੀ ਕੋਈ ਗੱਲ ਨੀ ਜੀ ਤੁਸੀਂ ਸਮਝਾ ਦੋ ਮੈਨੂੰ ਤਰ੍ਹਾਂ ਸਮਝਾ ਦੋ ਜੇ ਏਦਾਂ ਨੀ ਤਾਂ ਏਦਾਂ ਕਰ ਲਈਏ ਚਲੋ
ਦੇਖੋ ਜੀ ਆਪਣੇ ਆਪਣੇ ਸੋਚ ਦੀ ਗੱਲ ਹੈਗੀ ਹੈ ਇਹ ਤਾਂ ਬੰਦੇ ਤਾਂ ਡਿਪੈਂਡ ਕਰਦਾ ਕਿ ਉਹਨੇ ਕਿਸ ਤਰ੍ਹਾਂ ਸਮਝਾਉਣਾ ਆ ਸਮਝਣਾ ਇਹ ਚੀਜ਼ਾਂ ਨੂੰ ਦੇਖੋ ਸਭ ਨੂੰ ਬੁੱਧੀ ਦਿੱਤੀ ਹੈ ਰੱਬ ਨੇ ਪਰ ਉਸ ਬੁੱਧੀ ਨੂੰ ਕਿਸ ਤਰ੍ਹਾਂ
ਜੋ ਝੁਕਦਾ ਹੈ ਨਾ ਉਹਨੂੰ ਸਾਹਮਣੇ ਵਾਲਾ ਸੋਚਦਾ ਹੈ ਕਿ ਇਹ ਡਰ ਗਿਆ ਮੇਰੇ ਕੋਲ ਇਹ ਗੱਲ ਹੈਗੀ ਹੈ ਅੱਜ ਕੱਲ੍ਹ। ਸਾਡਾ ਹੀ ਐਕਸਪੀਰੀਅੰਸ ਲੈ ਲਓ ਹੁਣ। ਮੈਂ ਆਪਣਾ ਐਕਸਪੀਰੀਅੰਸ ਦੱਸਦੀ ਹਾਂ ਤੁਹਾਨੂੰ ਹੁਣ ਅਸੀਂ ਜਿੱਥੇ ਰਹਿੰਦੇ ਹਾਂ। ਉਹ ਫਲੈਟ ਸਿਸਟਮ ਹੋ ਗਿਆਏ ਫਲੈਟਾਂ ਚ ਕੀ ਹੁੰਦਾ ਹੈ ਕਿ ਆਪਸ ਫਰਜਾਮੰਦੀ ਨਾਲ ਇੱਕ ਦੂਸਰੇ ਨਾਲ ਗੱਲ ਕਰਕੇ ਤੁਸੀਂ ਹੀ ਅਸੀਂ ਗੱਲ ਕਰ ਸਕਦੇ ਹਾਂ ਕੋਈ ਵੀ ਮਤਲਬ ਕੁਛ ਕੰਮ ਕਰਾਣਾ ਬਿਲਡਿੰਗ ਚ ਕੁਛ ਸੀਵਰੇਜ ਫਿਰ ' ਕੁਛ ਕੰਮ ਕਰਉਣਾ ਹੈ ਤਾਂ ਆਪਸ
ਹਾਂਜੀ ਹਾਂਜੀ
ਹੁਕਮਤ ਹੋ ਕੇ ਤੇ ਗੱਲ ਹੋਏਗੀ ਕਿ ਬਈ ਇੰਨੇ ਪੈਸੇ ਤੇ ਆਉਂਦੇ ਪਏ ਨੇ ਉਹ ਪੈਸਿਆਂ ਦਾਸ ਡਿਸਟਬਿਊਸ਼ਨ ਹੋਏਗਾ ਆਪਸ ਚਚ ਜਿੰਨੇ ਬੰਦੇ ਹੈਗੇ ਨੇ ਉਹਨਾਂ ਦਾ ਆਪਸ ਚ ਸਾਰੀ ਗੱਲ ਹੋਏਗੀ। ਲੇਕਿਨ ਕੋਈ ਕਰਕੇ ਰਾਜ਼ੀ ਨਹੀਂ ਹੈਗਾ ਅਗਰ ਚਾਰ ਬੰਦੇ ਰਾਜ਼ੀ ਨੇ ਤਾਂ ਇੱਕ ਬੰਦਾ ਅੜ ਜਾਂਦਾ ਹੈ। ਜੇ ਦੋ ਬੰਦੇ ਰਾਜੀ ਨੇ ਤਾਂ ਤਿੰਨ ਬੰਦੇ ਅਲ ਜਾਂਦੇ ਨੇ ਮਤਲਬ ਕੋਈ ਵੀ ਕਿਸੇ ਦੀ ਅੱਜ ਕੱਲ ਕਿਸੇ ਦੇ ਵਿੱਚ ਨਾ ਸਹਿਣ ਸ਼ਕਤੀ ਨੀ ਹੈਗੀ ਨਾ ਗੱਲ ਵੀ ਮੰਨ ਕੇ ਰਾਜੀ ਨੀ। ਸਹਿਣ ਸਕਦੇ ਵੀ ਨੀ ਹੈਗੀ ਕਿ ਚਲੋ ਜੀ ਇਹਨੇ ਅਗਰ ਕਿਹਾ ਤਾਂ ਕਿਸੇ ਭੱਲਲੇ ਵਾਸਤੇ ਹੀ ਕਿਹਾ ਹੈਗਾ ਜਾਂ ਚਲੋ ਤੂੰ ਤੁਸੀਂ ਉਸ ਗੱਲ ਨੂੰ ਥੋੜਾ ਦੁਬਾਰਾ ਦ ਦੂਸਰੇ ਤਰੀਕੇ ਨਾਲ ਸੋਚ ਕਰ ਦੇਖੋ ਕਿ ਉਹ ਕਹਿੰਦਾ ਪਿਆ ਹੈ ਅਗਰ ਆਪਣੇ ਤਰੀਕੇ ਨਾਲ ਤਾਂ ਅਸੀਂ ਕਿਸੇ ਹੋਰ ਤੋਂ ਪੁੱਛ ਲਈਏ ਜੇ ਬਈ ਇਹਨੂੰ ਇਹਦੇ ਕੋਲੋਂ ਸਮਝ ਆਉਂਦੀ ਪਈਏ ਤਾਂ ਤੁਸੀਂ ਕੁਛ ਹੋ ਲੜਨਾ ਜ਼ਰੂਰੀ ਹੈ ਲੜ ਪੈਣਗੇ ਇਕਦਮ ਨਾਲ ਉਹਦਾ ਕੀ ਫਾਇਦਾ ਹੋਇਆ ਉਹਦੇ ਨਾਲ ਤਾਂ ਗੱਲ ਹੋਰ ਵੱਧਣੀ ਹੈ। ਜੇ ਨਹੀਂ ਸਮਝ ਆਈ ਤੇ ਰਹਿਣ ਦੋ ਪਿਆ ਫੇਿਰ ਉਸ ਤਰ ਦਾ ਉਸਸਰ ਹੀ ਰਹਿਣ ਦੋ ਕੋਈ ਜ਼ਰੂਰਤ ਹੀ ਨਹੀਂੀ ਪੜਉਣ ਚੜ੍ਹਾਉਣ ਦੀ ਲੜੋ ਨਾ ਆਪਸ ਚ ਫਿਰ ਲੜਨਾ ਕਿਸੇ ਨੂੰ ਜਾਨ ਬੂਝ ਕੇ ਟੀਸ ਕਰਨਾ ਜਾਨ ਬੂਝ ਕੇ ਕਿਸੇ ਨੂੰ ਡਰਾਣਾ ਧਮਕਾਉਣਾ ਉਹ ਵੀ ਚੰਗੀ ਗੱਲਾਂ ਨਹੀਂੀ ਹੈਗੀਆਂ ਹਨ।
ਦੇਖੋ ਜੀ ਅਸੀਂ ਸਾਡੀ ਸੁਸਾਇਟੀ ਬਹੁਤ ਮੈਟਰ ਕਰਦੀ ਹੈ ਅਸੀਂ ਬੱਚੇ ਵੀ ਅੱਜ ਆ ਗਏ ਨੇ ਅੱਜ ਕੱਲ੍ਹ ਬੱਚਿਆਂ ਨੂੰ ਵੀ ਸਿਖਾਉਦਾ ਇਹ ਚੀਜ਼ਾਂ
ਹਾਂਜੀ ਬੱਚੇ ਤਾਂ ਦੇਖੋ ਘਰ ਉਹ ਇਹ ਕਰੋ ਇਹ ਤਾਂ ਬੱਚਾ ਸਿੱਖਦਾ ਹੈ ਨਾ ਇਹ ਕਰ ਕਰਦਾ ਹੈ ਐਡਮੋਸਫੀਅਰ ਚਲੋ ਸਾਡਾ ਚੰਗਾ ਹੈ। ਹੁਣ ਉਹ ਬਾਹਰ ਜਾਏਗਾ ਦੋ ਚਾਰ ਚੀਜ਼ਾਂ ਦੇਖੇਗਾ ਸਾਡੇ ਨਾਲ ਆ ਕੇ ਡਿਸਕਸ ਜੇ ਅਸੀਂ ਉਹਨਾਂ ਦੀ ਆਦਤ ਪਾਈ ਹੋਏਗੀ ਕਿ ਬੇਟਾ ਤੁਸੀਂ ਬਾਅਦ ਜ਼ਦਾ ਜ਼ਰੂਰ ਬਾਹਰ ਜਾਓ ਕਿਉਂਕਿ ਬਾਹਰ ਜਾਏ ਵਗੈਰਾ ਤੇ ਬੱਚਿਆਂ ਦਾ ਗੁਜ਼ਾਰਾ ਵੀ ਨੀ ਨਾ ਸਾਰੇ ਕੰਮ ਤੋਂ ਬਾਹਰ ਹੀ ਜਾ ਕੇ ਹੁੰਦੇ ਨੇ। ਲੇਕਿਨ
ਬਿਲਕੁਲ ਭੇਜਨਾ ਵੀ ਚਾਦਾ ਬੱਚਾ ਸਿੱਖੇਗਾ ਕਿਸ ਤਰ੍ਹਾਂ ਘਰ ਹੀ ਬੈਠਾ ਰਹੇਗਾ ਤਾਂ ਸਿੱਖੇਗਾ ਕਿ ਉਹ।
ਉਹ ਗੱਲ ਮੈਂ ਤੁਹਾਨੂੰ ਕਹਿੰਦੀ ਪਈ ਆ ਨਾ ਕਿ ਜੇ ਉਹ ਬਾਹਰ ਜਾ ਕੇ ਕੁਛ ਗੱਲ ਸਿੱਖ ਕੀ ਗਲਤ ਆ। ਥੋੜਾ ਹਾਸੀ ਆ ਗਈ ਸੀ। ਤੇ ਉਹ ਆ ਕੇ ਤੁਹਾਡੇ ਨਾਲ ਕਰਦਾ ਜਿਸ ਤਰ੍ਹਾਂ ਤੁਸੀਂ ਉਹਨੂੰ ਸਮਝਾਓਗੇ ਤੇ ਪਹਿਲੇ ਪੂਰੀ ਲ ਉਹਦੀ ਗੱਲ ਸੁਣੋ ਕਿ ਉਹ ਕੀ ਕਹਿਣਾ ਚਾਹੁੰਦਾ ਤੁਹਾਨੂੰ ਔਰ ਉਹਦੇ ਨਾਲ ਬਾਹਰ ਕੀ ਹੋਇਆ ਉਹਦੇ ਬਾਅਦ ਉਹ ਉਹਦੇ ਬਾਅਦ ਅਂ ਸਾਰੀ ਗੱਲ ਸੁਣਨ ਦੇ ਬਾਅਦ ਉਹਨੂੰ ਦੱਸੋ ਕਿ ਬੇਟਾ ਇਹ ਗ਼ਲਤ ਹੈਗਾ ਸੀ ਇਹ ਠੀਕ ਹੈਗਾ ਹੁਣ ਅਸੀਂ ਤੁਹਾਨੂੰ ਦੱਸ ਦਿੱਤਾ। ਤੁਹਾਡੀ ਮਰਜ਼ੀ ਹੈ ਤੁਸੀਂ ਗਲਤ ਰਸਤੇ 'ਤੇ ਜਾਂਦੇ ਕਿ ਠੀਕ ਰਸਤੇ 'ਤੇ ਜਾਣਾ।
ਚੰਗੇ ਰਸਤੇ ਤੇ ਚੱਲਣੇ
ੇ ਵੀ ਨਾ ਬੜੇ ਪਿਆਰ ਨਾਲ ਤੁਹਾਡੀ ਗੱਲ ਸੁਣਦੇ ਨੇ ਕਿਕ ਸਾਡੇ ਮੰਮੀ ਪਾਪਾ ਸਾਡੇ ਉਹ ਫਾਇਦੇ ਵਾਸਤੇ ਦੱਸਦੇ ਪਏ ਨੇ ਜੋ ਵੀ ਦੱਸਦੇ ਪਏ ਨੇ। ਜਾਂ ਫਿਰ ਉਹ ਆਪਣੇ ਐਕਸਪੀਰੀੰਸ ਨਾਲ ਦੱਸਦੇ ਪਏ ਨੇ ਜਿਹੜੀ ਵੀ ਗੱਲ ਕਰਦੇ ਪਏ ਨੇ। ਇਹ ਬੜੀਆਂ ਗੱਲਾਂ ਅੱਜ ਇਹ ਗਲਾਂ ਛੋਟੀਆਂ ਛੋਟੀਆਂ ਆਗੀਆਂ ਨੇ ਲੇਕਿਨ ਇਹ ਮੈਟਰ ਬਹੁਤ ਕਰਦੀਆਂ ਨੇ। ਛੋਟੀਆਂ ਛੋਟੀਆਂ ਗੱਲਾਂ ਨਾਲ ਹੀ ਬੱਚੇ। ਸਮਝਦੇ ਨੇ ਉਹਨਾਂ ਦੇ ਨਾਲ ਪਿਆਰ ਨਾਲ ਟਰੀਟ ਆਓ ਉਹਨਾਂ ਨੂੰ ਬੜੇ ਤਰੀਕੇ। ਕੇ ਨਾਲ ਪਿਆਰ ਨਾਲ ਸਮਝਾਓ ਹਰ ਗੱਲ ਉਹਨਾਂ ਦੇ ਨਾਲ ਸ਼ੇਅਰ ਵੀ ਕਰੋ। ਠੀਕ ਹੈ ਕਿ ਨਹੀਂ।